ਹੈਲੋ।
ਹੈਲੋ।
ਕਿਵੇਂ ਉਹ।
ਠੀਕ ਉਹ।
ਵਧੀਆ ਤੁਸੀਂ ਦੱਸੋਂ।
ਬਾ ਠੀਕ ਆ, ਠੀਕ ਠਾਕ ਵਧੀਆ ਐ।
ਕੀ ਕਰਦੇ ਸੀ।
ਬ ਰੋਟੀ ਰੋਟੀ ਖਾ ਕੇ ਹਟੀ ਸੀ, ਹਾਂ ਰੋਟੀ ਖਾ ਲਈ। ਅਸੀ ਬਣਾਈ ਸੀ, ਹਲਕੀ ਦੀ ਦਾਲ ਬਣਾਈ ਸੀ, ਧੋਮੀ ਮੂੰਗੀ ਦੀ ਨਾਲ ਲੱਸੀ ਦਹੀ।
ਠੀਕ ਆ, ਗਰਮੀ ਬਹੁਤ ਆ ਨਾ।
ਹਾਂ ਗਰਮੀ ਬਹੁਤ ਆ, ਗਰਮੀ ਤਾਂ ਜ਼ਿਆਦਾ ਹੀ ਪੈ ਰਹੀ ਐ।
ਅੱਛਾ, ਹੁਣ ਘਰੇ ਹੀ ਹੁੰਦੇ ਹੋ ਤੁਸੀਂ?
ਹਾਂ, ਘਰੇ ਹੀ ਆ ਗਰਮੀ ਦਾ ਕਰਕੇ ਹਜੇ, ਕਿਤੇ ਨੀ ਜਾਣ ਜੂਨ ਲੱਗੇ ਕੰਮ ਧੰਦੇ, ਜ਼ਿਆਦਾ ਗਰਮੀ ਪੈਂਦੀ ਕਰਕੇ ਘਰੇ ਹੀ ਸੀ।
ਹਾਂਜੀ, ਕੁਛ ਬਣਾਇਆ ਨੀ ਤੁਸੀਂ ਖਾਣ ਨੂੰ ਘਰੇ ਕੋਈ ਡਿਸ਼ਿਸ ਵਗੈਰਾ?
ਡਿਸ-ਡਿਸ ਬਣਾਈ ਸੀਗੀ।
ਅੱਛਾ, ਪਰੌਂਠੇ ਆਲੂ ਪਰੌਠੇ ਵਗੈਰਾ ਨੀ ਉਹ ਬਣਾਏ?
ਆਲੂ-ਪਰੌਂਠੇ ਵਗੈਰਾ ਬਣਾਏ ਸੀਗੇ ਦੋ ਤਿੰਨ ਦਿਨ ਹੋ ਗਏ, ਉਸ ਤੋਂ ਬਾਅਦ ਬਣਾਈਆਂ ਸੀ।
ਹੂੰ
ਪਕੌੜੇ ਬਣਾਏ ਸੀਗੇ ਵੇਸਣ ਆਲੇ।
ਠੀਕ ਐ। ਹਾਂਜੀ, ਠੀਕ ਐ। ਜਦੋਂ ਮੀਂਹ ਪੈਂਦਾ ਉਦੋਂ ਜ਼ਿਆਦਾ ਵਧੀਆ ਲੱਗਦਾ ਐ, ਪਕੌੜੇ ਵਗੈਰਾ ਚਾਹ ਨਾ ਖਾਣੇ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋਂ। ਹੈਲੋਂ। ਹੈਲੋ। ਹੈਲੋ। ਹੈਲੋ।